ਠੀਕ ਹੋ।
ਹੋਰ ਕੀ ਹਾਲ ਏ।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
ਵਧੀਆ ਤੁਸੀਂ ਸੁਣਾਓ।
ਠੀਕ ਠਾਕ।
ਕੀ ਬਨਦਾ।
ਕੁਝ ਨਈ ਸੂਟ ਤਰਪਾਈ ਕਰਨ ਦੀ ਆਂ।
ਚਲੋ ਵਧੀਆ ਹੋਰ ਬੱਚੇ ਠੀਕ ਨੇ।
ਹਾਂਜੀ ਠੀਕ ਨੇ।
ਚਲੋ ਠੀਕ ਚਾਹੀਏ ਨੇ।
ਤੁਹਾਡੇ ਬੱਚੇ ਠੀਕ ਨੇ।
ਹਾਂਜੀ ਵਧੀਆ ਠੀਕ ਠਾਕ ਹੋਣੇ ਆਏ ਸਕੂਲੋਂ ਹਜੇ
ਅੱਛਾ
ਹੂੰ ਹੋਰ ਮੇਰੇ ਤੇ ਆਪ ਜਠਾਣੀ ਦੇ ਅੱਗੋਂ ਗੁੜੀਆ ਦੀ ਦਾਦੀ ਸੱਸ ਪੂਰੀ ਹੋ ਗਈ।
ਅੱਛਾ ਜੀ।
ਉੱਥੇ ਜਾਣਾ ਸੀ ਤੇ ਹੁਣ ਓਧਰੋਂ ਕੰਮ ਤੋਂ ਲੇਟ ਹੋ ਗਈ ਫਿਰ ਹੁਣ ਜਾਇਆ ਨੀ ਗਿਆ ਉਹ ਮੇਰੇ ਆਦਿਆਂ ਨੂੰ ਚਲੇ ਗਏ ਸੀ। ਅ ਹੁਣ ਮੈਂ ਚੱਲ ਭੋਗ ਤੇ ਜਾਵਾਂਗੇ।
ਅੱਛਾ।
ਉਹਨਾਂ ਦਾ
ਅੱਛਾ ਅੱਛਾ।
ਉਹ ਤੇ ਸਾਰੇ ਹੁਣ ਚਲੇ
ਅੱਛਾ
ਹੋਰ ਤੁਸੀ ਵੀ ਸੁਣਾਓ।
ਠੀਕ ਠਾਕ ਵਧੀਆ। ਹੋਰ ਕੀ ਕਰਦੇ ਹੋ। ਹੈਲੋ। ਹੈਲੋ।
ਮੈਂ ਕਿਹਾ ਬੱਚੇ ਗਏ ਸਕੂਲ
ਛੁੱਟੀ ਨੇ, ਅੱਜ- ਅੱਜ ਪੜਨਗੇ।
ਹੈਲੋ। ਹੈਲੋ।
ਹੈਲੋ, ਹਾਂ ਆਵਾਜ਼ ਘੱਟ, ਘੱਟ ਆਉਂਦੀ ਪਈ।
ਅੱਛਾ, ਬੱਚੇ ਮੈਂ ਕਿਹਾ ਗਏ ਸਕੂਲ।
ਨਾ, ਘਰੇ ਨੇ ਅਜ ਛੁੱਟੀ ਸੀ।
ਅੱਛਾ ਜੀ, ਸਾਡਿਆਂ ਨੂੰ ਵੀ ਅੱਜ ਛੁੱਟੀ ਨੀ ਹੈਗੀ ਅੱਜ। ਸਾਡੇ ਆਲਾ ਵੀ ਘਰੇ ਹੀ, ਗਿਆ ਸੀ ਅੱਜ।
ਅੱਛਾ।
ਮੈਂ ਕਿਹਾ ਮਾਸੀ ਜੀ ਠੀਕ ਨੇ।
ਹਾਂ, ਠੀਕ- ਠਾਕ ਵਧੀਆ।
ਚਲੋ ਵਧੀਆ ਚਾਹੀਦਾ, ਹੋਰ ਕੀ ਬਣਦਾ।
ਹੋਰ ਸੁਣਾਓ
ਅੱਛਾ, ਰੋਟੀ ਪਾਣੀ ਖਾ ਲਿਆ।
ਹੋਰ, ਖਾ ਲਿਆ
ਹੈਂ। ਕਿੰਨੇ ਸੂਟ ਕਰ ਲਏ ਜੇ ਤਰਪਾਈ?
ਪਹਿਲੇ ਲੱਗੀ ਆ, ਦੋ ਕਰਨੇ ਨੇ, ਕੱਲ ਕੋਈ ਸਫ਼ਾਈ ਘੱਰ ਦੀ ਔ
ਅੱਛਾ ਜੀ।
ਹੋਰ ਰਾਤ ਦੀ ਥੋੜਾ ਜਾ ਰੈ ਗਿਆ ਸੀ ਓਹ ਕੀਤਾ ਕੰਮ।
ਅੱਛਾ ਜੀ
ਹੂੰ, ਸਵਾਮੀ ਦੇਣੇ ਸਨ ਫੇਰ ਮੈਂ ਖੈ ਚਲ ਕੱਟ ਸਕੂਂ।
ਅੱਛਾ ਜੀ, ਚਲੋ ਵਧੀਐ। ਸਾਰੀਆਂ ਨਿਬੜ ਗਈਆਂ ਸਫਾਈ
ਹੋਰ ਸਾਬ ਮੂ
ਚਲੋ ਵਧੀਆ। ਹੋਰ ਸੁਣਾਓ, ਨਵੀ-ਤਾਜੀ? ਚਲੋ ਵਧੀਆ ਈ ਚਾਈਦਾ ਹੁਣ ਮੈਂ ਕੈ ਚੱਲ ਭੋਗ ਤੇ ਹੁਣ ਜਾਵਾਂਗੇ, ਓਹ ਤੇ ਵਿਚਾਰਿਆਂ ਤੋਂ ਕਿੱਥੇ ਆਯਾ ਜਾਣਾ, ਬਾਰੋਂ ਏਡੀ ਦੂਰੋਂ।
ਅੱਛਾ।
ਮੈਂ ਚਲ, ਮੈਂ ਈ ਜਾਵਾਂਗੀ।
ਠੀਕ, ਠੀਕ ਏ।
ਮੈਂ ਲੇਟ ਹੋ ਗਈ ਉੱਧਰੋਂ ਆਂਦੇ ਆਂਦੇ ਕੰਮ ਤੋਂ।
ਅੱਛਾ।
ਬਾਕੀ ਔ, ਸਾਰੇ ਆਂਦਿਆਂ ਨੂੰ ਚਲੇ ਈ ਗਏ। ਹੂੰ, ਚਾਚੀ ਨੂੰ ਫੋਨ ਕੀਤਾ ਸੀ, ਓਹ ਵੀ ਕੈੰਦੇ ਚੱਲ ਭੋਗ ਤੇ ਚਲੇ ਜਾਵਾਂਗੇ।
ਅੱਛਾ।
ਮੈਂ ਕਿਆ, ਚਲੋ ਠੀਕ ਹੈ। ਵਧੀਆ ਸੀ, ਵਿਚਾਰੀ ਦਾ ਸੁਬਾਅ, ਚੰਗੇ ਸੀ।
ਹਾਂ।
ਹੋਰ। ਨੋਰ ਔ।
ਓਹਦਾ ਵੀ ਫੋਨ, ਮਾਣੀ ਦਾ ਵੀ ਆਇਆ ਸੀ ਫੋਨ ਤੇ।
ਹਅਂ।
ਓਹ ਓਦੇ ਬੜਬੜ ਆਲੇ, ਭਾਬੀ ਦੇ ਓਦਾ ਚਾਚਾ ਪੂਰਾ ਹੋ ਗਿਆ।
ਅੱਛਾ ਅੱਛਾ, ਕਦੋਂ?
ਕਲ।
ਅੱਛਾ। ਚਲੋ ਸਾਨੂੰ ਕੇੜਾ ਓਨਾਂ ਨੇ ਫੋਨ ਕੀਤੈ ਵੀ ਚਲੋ ਆਓ। ਜਿਵੇ ਤੇ ਫੋਨ-ਫਾਨ ਕਰਦੇ ਫੇਰ ਈ ਸੀ ਨਾ।
ਹੂੰ।
ਕੀਤਾ ਤੇ ਹੈ ਨੀ ਓਨੇ ਫੋਨ-ਫਾਨ।
ਤੂ ਫੋਨ ਅਪਣਾ ਕਰ ਲਿਆ ਜੇ ਫਵਾ ਛਡਿਆ ਜੇ।
ਫੋਨ 'ਚ ਕਰ ਲਾਂਗੇ, ਫੋਨ ਹੋਰ। ਹੋਰ ਸੁਣਾਓ? ਕਰ ਲਿਆ ਸੀ ਤੁਸੀਂ ਫੋਨ ਉਨਾਂ ਨੂੰ?
ਨਾ ਕੋਨੀ ਕੀਤਾ ਮੈਂ ਵੀ।
ਅੱਛਾ ਜੀ।
ਹੂੰ, ਸ਼ਾਮੀ ਵੇਖੋ।
ਠੀਕ ਆ। ਅਸੀਂ ਵੀ ਸ਼ਾਮੀ, ਫੇਰ ਕਰ ਲਾਂਗੇ।
ਹਾਂ।
ਹੋਰ ਸੁਣਾਓ, ਨਵੀਂ- ਤਾਜੀ।
ਠੀਕ ਠਾਕ ਵਧੀਆ।
ਠੀਕ ਏ ਹੁਣ ਪਾਜੀ ਉਹਦੇ।
ਹਾਂ ਠੀਕ ਹੁਣ ਦੇ, ਸਕੰਜੇ ਨਾਲ ਤੁਰ ਲੈਂਦੇ ਨੇ।
ਅੱਛਾ, ਚਲੋ ਵਧੀਆ।
ਪਲਸਤਰ ਤੇ ਲੱਥ ਗਿਆ ਹੁਣ, ਜੋ ਪੱਟੀ ਦੂਜੀ ਲਾਈ ਨੇ ਬੈਲ ਤੇ
ਅੱਛਾ- ਅੱਛਾ।
ਸੋ ਰੋਲਿੰ ਉਂ ਮੈਡਮ ਮਤ।
ਹੁਣ ਗੋਡੇ ਦੇ ਵਜਨ ਪੂਰਾ ਪੈ ਜਾਂਦਾ।
ਨਾ ਲੇਨਾ ਕੁਨ ਪਾਉਂਦੇਓ।
ਕੱਟ ਹੀ ਪਾਉਂਦੇ ਹੋਣੀ ਨਾ।
ਪੰਜੇ ਦੀ ਸਪੋਰਟ ਨਾਲ ਤੁਰਦੇ
ਅੱਛਾ, ਚਲੋ ਲੱਗ ਜਾਣਗੇ ਹੌਲੇ- ਹੌਲੇ। ਤੁਰਨਰ, ਇਨਾ ਵੀ ਚੱਲ ਬਾਹਰ ਅੰਦਰ ਤੱਠ ਕੇ ਹੋ ਜਾਂਦੇ ਨੇ, ਕੋਈ ਨੀ। ਹੋਰ ਸੁਣਾੳ।
ਠੀਕ ਠਾਕ ਵਧੀਆ।
ਅੱਛਾ ਜੀ।
ਹਮ।
ਕਿੱਧਰ ਗਏ ਨੇ ਜਵਾਕ।
ਆਹ ਲੰਮੇ ਪਿਆ, ਇੱਕ, ਇੱਕ ਉੱਧਰ ਗਿਆ।
ਅੱਛਾ, ਠੀਕ ਹੈ। ਹਾਂਜੀ। ਸਾਡੇ ਵੀ ਹੁਣ ਚਾਚੀ ਆਂਦੀ, ਫੋਨ ਕੀਤਾ ਸੀ ਆਂਦੀ ਮੈਂ ਠੀਕ ਹੁੰਨੀ ਬੁਖਾਰ ਹੋ ਰਿਹਾ ਮੈਨੂੰ।
ਹਮ।
ਤੇ ਹੁ ਦਵਾਈ ਲੈ ਕੇ ਪਈਆਂ ਲੰਮੇ, ਸਵੇਰੇ ਤੇ ਹੁਣ ਵੋਟਾਂ ਆਲੇ ਆਏ ਨੇ, ਵੋਟਾਂ ਦੇ ਫਾਰਮ ਭਰਨ ਚੱਲੀ ਆਂ।
ਮੈਂ ਕਿਹਾ ਚੱਲ ਠੀਕ ਏ, ਜਾ ਆ। ਹਮ। ਹੋਰ। ਆਇਆ ਤੇ ਨੀ ਪਿੰਡੋ ਫੋਣ ਉਹਨਾਂ ਦਾ?
ਨਾ
ਚਲੋ ਵਧੀਆ, ਠੀਕ ਆ। ਰਾਤ ਝਾੜ ਪਾਈ ਸੀ।
ਅੱਛਾ।
ਹਮ, ਚਲੋ ਵਧੀਆ।
ਨਾਮ ਦਾ ਸੀ ਮੈ ਗਿਆ ਸੀ ਕੋਲ ਸਵੇਰੇ ਅੱਜ।
ਹਾਂ, ਸਵੇਰੇ ਆਉਂਦਾ ਸੀ, ਚਾਰ ਵਜੇ ਚਲਾ ਗਿਆ ਸੀ, ਪੰਜ ਵਜੇ ਪਹੁੰਚ ਗਿਆ ਸੀ। ਚਾਹ-ਪਾਣੀ ਪੀ ਕੇ ਫੇਰ ਆਹੰਦਾ ਉਰੋਂ ਮੈਂ ਆ ਗਿਆ ਸੀ, ਸਾਡੇ ਕੁਲ ਛੇ ਵਜੇ। ਫਿਰ ਆਉਂਦਾ ਆ ਕੇ ਫ਼੍ਰੇਸ਼ ਹੋ ਕੇ ਫੇਰ ਕੰਮ ਤੇ ਚਲਾ ਗਿਆ ਸੀ।
ਹਮ।
ਕ ਫੋਨ-ਫੁਣ ਕੀਤਾ ਸੀ, ਤੇ ਚੱਕਿਆ ਹੀ ਕੋ ਨੀ ਉਹਨੇ।
ਦੀ ਹੋਣੀ ਆ ਅੱਜ।
ਮੈਂ ਪਹੁੰਚ ਤਾਂ ਸਾਢੇ ਗਿਆਰਾਂ-ਗਿਆਰਾਂ ਵਜੇ ਤੋਂ ਗਏ ਹੋਣਗੇ, ਜੇ ਛੇ ਵਜੇ ਵੀ ਚੱਲੇ ਨੇ। ਨਹੀਂ ਤੇ ਮੈਂ ਕਿਹਾ ਨਾ ਸੀ। ਦੱਸਤਾ ਹੋਣਾ ਮੈਂ ਕੰਨ ਭਰਤੇ ਹੋਣੇ।
ਤੇ ਹੋਰ।
ਹੋਰ।
ਹਾਂ। ਹਲੇ ਤਾਂ ਸਭ ਹੋਰ।
ਹਮ- ਹਮ।
ਅੱਛਾ ਜੀ। ਨਹੀਂ ਚੱਕਦੇ ਨਾ ਚੱਕਣ। ਸੂਈ ਗਆਚ ਗਈ? ਹੋਰ?
ਹੋਰ ਵਧੀਆ।
ਅਸੀਂ ਮ ਕਿਹਾ ਚੱਲ ਘੁੰਮ ਫਿਰ ਕੇ ਆਉਦੇ ਹਾਂ, ਉਹਨਾਂ ਨੇ ਤੇ ਤਿਆਰੀ ਕਰ ਲਈ ਅੰਮ੍ਰਿਤਸਰ ਜਾਣ ਦੀ। ਕਹਿੰਦੇ ਅਸੀਂ ਅੰਮ੍ਰਿਤਸਰ ਜਾਣਾ ਮਾਮੇ ਦੀ ਕੁੜੀ ਆ ਗਈ। ਕੀ ਲੱਭ ਰਹੇ ਓ। ਮੈਂ ਕਿਹਾ ਚਲੋ ਘੁੰਮ ਆਓ ਫਿਰ।
ਹਾਂ।
ਕਹਿੰਦੇ ਲਾ ਕੇ ਆਵਾਂਗੇ ਹਫ਼ਤਾ, ਫੇਰ ਅਸੀਂ ਉੱਥੇ।
ਅੱਛਾ।
ਮੈਂ ਕਿਹਾ ਚਲ, ਆ ਆਜੇ ਫਿਰ ਵਧੀਆ। ਕਹਿੰਦੀ ਸੀ ਆ ਜਾਇਓ ਤੁਸੀਂ ਵੀ, ਆਪਾਂ ਵੀ ਘੁੰਮ ਫਿਰ ਆਵਾਂਗੇ। ਮੈਂ ਕਿਹਾ, ਚਲੋ ਵੇਖਦੇ ਹਾਂ। ਜੇ ਸਲਾਹ ਬਣ ਗਈ, ਤੇ ਜਰੂਰ ਚੱਲਾਂਗੇ। ਹਾ, ਨਹੀਂ ਤੇ ਫਿਰ ਦੇਖਦੇ। ਹੋਰ ਅਸੀਂ ਵੀ ਅੱਜ ਉੱਧਰ ਗਏ ਸੀ, ਸਬਜ਼ੀ- ਸਬਜ਼ੀ ਕੋਫਤਿਆਂ ਦੀ ਬਣਾ ਕੇ। ਫਟਾਫਟ ਕੰਮ ਨਿਬੇੜ ਕੇ ਆਈ।
ਹਮ।
ਆਉਂਦਿਆਂ ਨੂੰ ਫੇਰ ਵੀ ਨੰਘ ਹੀ ਗਏ ਮੇਰੇ। ਮੈੰ ਕਿਹਾ ਚੱਲੋ, ਫੇਰ ਕੋਈ ਗੱਲ ਨੀ ਹੁਣ। ਜਾ ਆਵਾਂਗੇ, ਓਕੇ। ਹੋਰ ਤੇ। ਅੱਛਾ। ਸਬਜ਼ੀ ਕੀ ਬਣਾ ਲਈ।
ਸਬਜ਼ੀ, ਦਾਲ ਬਣਾਈ ਸੀ, ਰਾਤੀ ਹਰੀ ਮੂੰਗੀ।
ਅੱਛਾ -ਅੱਛਾ। ਅਸੀਂ ਤੇ ਕੋਫਤੇ ਬਣਾਏ ਸੀ, ਉਧਰ।
ਅੱਛਾ।
ਕੋਫਤਿਆਂ ਨਾਲ ਖਾ ਕੇ ਆ ਕੇ ਰੋਟੀ ਸੁੂਖੀ। ਨਾ ਰਹਿਤਾ ਪਾ ਲਿਆ ਸੀ ਘੀਏ ਦਾ, ਮੈਂ ਕਿਹਾ ਛੋੜ। ਰੋਟੀ ਪਾਣੀ ਖਾ ਕੇ ਫਰੀ ਹੋ ਕੇ, ਹੁਣ ਮੈਂ ਕਿਹਾ ਚੱਲ। ਭਰ ਜਾਦੀ ਆ ਤੇ, ਇਹਨੇ ਨੂੰ ਉਹ। ਤੋਰੀ ਗਏ ਹੁਣ, ਵੇਖਦੇ ਆ, ਕੀ ਬਣਦਾ। ਕੀ‌ ਹੋਰ। ਤੁਸੀ ਸੁਣਾਉ।
ਠੀਕ- ਠਾਕ ਵਧੀਆ।
ਅੱਛਾ ਜੀ, ਚਲੋ ਵਧੀਆ ਚਾਹੀ। ਤੇ ਗਏ ਨੀ ਉਹਥੇ ਸੰਦ।
ਨਾ ਕੱਲ ਜਾਵਾਂਗੇ ਉੱਥੋਂ, ਸ਼ਹੀਦੀ ਚੁਪਹਿਰਾ ਲਾ ਕੇ ਉਸਤੋ ਬਾਅਦ ਆਉਂਦੇ ਹਾਂ। ਹੋ ਕੇ ਆਵਾਂਗੇ।
ਇਹ ਨਾ ਹੋਵੇ ਕਿਤੇ ਦੋ ਉੱਧਰੋਂ ਸਾਰਾ ਦਿਨ ਚ ਵਾਪ ਕੇ ਘਰ ਹੀ ਆ ਜਾ ਸਿੱਧ ਵੀ ਗਰਮੀ ਸੀ ਤਾ, ਜਾ ਹੀ ਨਾ।
ਆ
ਹੋਰ ਜੇ ਮੈ ਪਤਾ ਸਤਾ ਲੱਗੇਗਾ ਫਿਰ ਠੀਕ ਨੀ ਤੇ ਫਿਰ ਇੱਧਰ ਤੇ ਹ ਨਾ ਦਾ ਕੋਈ ਜਵਾਬ ਦਾਗੀ ਮੈਂ। ਹੋਰ
ਤੇ ਵੀ ਹੋ ਵੀ ਮਰਦਾ ਉਹਦੇ ਤੇ
ਹਾਂ, ਵੇਖਣ ਨੂੰ ਤਾਂ ਐਵੇਂ ਹੀ ਲੱਗਦਾ, ਬਾਕੀ ਵੇਖਿਆ ਪਤਾ ਲੱਗੇਗਾ ਨਾ। ਮੈਂ ਚੱਲ ਜਾਓ। ਇਹ ਦੋ ਭੈਣ ਭਰਾ ਨੇ, ਚੱਲ ਮੈਂ ਕਿਹਾ ਜੇ ਕੱਲਾ ਤੇ ਵਧੀਆਈ ਹੈ ਤੈਨੂੰ ਕੱਲੇ ਵਰਗੀ ਹੇਗੇ ਬੰਦਾ ਇਕੱਲਾ ਚੰਗਾ, ਦੋ ਤੇ ਤੈਨੂੰ ਪਤਾ ਹੀ ਹੈ ਫੇਰ ਹੂ ਪਾਲੋ ਫਿਰ ਜਾ ਫੋਟੋ- ਫਾਟੋ ਲੈ ਆਈ ਨਾ। ਚੰਗੀ ਤਰ੍ਹਾਂ ਪਤਾ- ਸਤਾ ਕਰਕੇ ਦੱੱਸ ਮੈਨੂੰ ਆ ਕੇ।
ਹਹ ਅੱਜ ਸ਼ਾਇਦ ਆਜੇ ਵੀ ਭੂਆ ਵੀ ਫਿਰ ਉਹਨੇ ਵੀ ਕੱਲ ਉਥੇ ਵੀ ਚਪਹਿਰਾ ਕੱਟਣ ਜਾਣਾ।
ਅੱਛਾ।
ਤੇ ਉਹ ਆਉਂਦੀ ਸੀ ਮੈਂ ਜਾ ਆਵਾਂਗੀ ਉਹਨਾਂ ਦੇ ਘਰ ਫਿਰ ਪੁੱਛ ਆਵਾਂਗੇ ਇੱਕ ਵਾਰ ਮਿਲਾਂਗੇ। ਤੂੰ ਜਾਵੀ ਤੱਕ
ਹਾਂ। ਚਲੋ ਬਾਏ।
ਠੀਕ।
ਤੁਸੀਂ, ਤੁਹਾਨੂੰ ਟੈਮ ਦੇਖ